ਹੈਲੋ ਹੈਲੋ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
ਠੀਕ ਹੋ।
ਵਧੀਆ ਤੁਸੀਂ ਦੱਸੋ ਤੁਹਾਡੇ ਕੀ ਹਾਲ ਚਾਲ।
ਸਭ ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ ਹੋ।
ਕੁਛ ਨੀ ਬਸ ਮੈਂ ਕਿਹਾ ਤੁਹਾਡੀ ਕੋਲ ਆ ਗਈਗੀ ਕੋਈ। ਕੰਮ ਸੀ ਕੁਛ ਤੁਸੀਂ ਕਹਿ ਰਹੇ ਸੀ ਨਾ ਕੁਛ ਡਿਸਕਸ ਕਰਨਾ ਤੁਹਾਡੇ ਨਾਲ
ਅੱਛਾ ਅੱਛਾ।
ਮੈਂ ਕ ਪੁੁ ਛਾ ਕੀ।
ਹੋਰ ਮੌਸਮ ਕਿੱਦਾਂ ਦਾ ਗਰਮੀ ਦਾ ਜਾਂ ਬਾਰਿਸ਼ ਹੋ ਰਹੀ ਹੈ।
ਨਹੀਂ ਇੱਥੇ ਤਾਂ ਬਹੁਤ ਗਰਮੀ ਹੈ।
ਅੱਛਾ ਅੱਛਾ, ਸਾਡੇ ਇਧਰ ਠੀਕ ਹੈ ਹੁਣ ਬਾਰਿਸ਼ ਹੋ ਰਹੀ ਹੈ ਪਹਿਲੇ ਤਾਂ ਕਾਫ਼ੀ ਹੋਈ ਹੁਣ ਤੇ ਛੋਟੀ ਛੋਟੀ ਕਰਨੀੀਆਂ ਪੈ ਰਹੀਆਂ ਮੌਸਮ ਹੈ ਸੋਹਣਾ ਹੋਇਆ ਹੋਇਆ ਠੰਡਾ ਹੋਇਆ ਹੋਇਆ।
ਚਲੋ ਵਧੀਆ ਮੌਸਮ ਵੀ ਦੇਖੋ ਕਿੰਨਾ ਬਦਲਦਾ ਰਹਿੰਦਾ ਕਦੇ ਗਰਮੀ ਹੋ ਜਾਂਦੀ ਹੈ ਇਕ ਦਮ ਤੋਂ ਤਾਂ ਕਦੇ ਇਕ ਦਮ ਤੋਂ ਬਾਰਿਸ਼ ਹੋਣ ਲੱਗ ਚਾਹੁੰਦੀ ਹੈ ਇੱਦਾਂ ਵੀ ਦੇਖੋ ਸਾਡੀ। ਹੈਲਥ ਵਿੱਚ ਕਿੰਨਾ ਮਤਲਬ ਉਹ ਪੈਂਦਾ ਨਾ ਇਫੈਕਟ ਪੈਂਦਾ ਸਭ ਚੀਜ਼ਾਂ ਦਾ ਵੀ
ਹਾਂ ਉਹ ਤਾਂ ਹੈਗਾ ਕਿ। ਜਦ ਮੌਸਮ ਚੇਂਜ ਹੁੰਦਾ ਉਸ ਟਾਈਮ ਨਾ ਅਕਸਰ ਲੋਕ ਕਿ ਜ਼ਿਆਦਾ ਬਿਮਾਰ ਹੁੰਦੇ ਨੇ ਦੇਖੋ ਜਿੱਦਾਂ ਸਰਦੀਆਂ ਆਉਂਦੀਆਂ ਹਨ। ਫਿਰ ਸਰਦੀਆਂ ਆਂਦੇ ਪਹਿ ਥੜੀ ਥੜੀਆਂ ਸਰਦੀਆਂ ਆਉਂਆਂ ਸਟਾਰਟ ਬੰਦੇ। ਬਿਮਾਰ ਬੜੇ ਹੁੰਦੇ ਨੇ ਕਿਨੂੰ ਸਰਦੀ ਨਾਲ ਠੰਡ ਉਹ ਕੁਛ ਹੋ ਰਿਹਾ। ਕਿਨੂੰ ਜ਼ੁਕਾਮ ਲੱਗ ਜਾਂਦਾ ਹੈ ਕਿ ਉਹਨੂੰ ਹੌਲੀ ਹੌਲੀ ਚੇਂਜ ਹੁੰਦਾ ਰਹਿੰਦਾ ਮੌਸਮ ਤੇ ਇਨਸਾਨ ਵੀ। ਇੱਕ ਚੀਜ਼ ਨੂੰ ਛੱਡ ਕੇ ਫਿਰ ਦੂਜੀ ਚੀਜ਼ ਚਾਹਦੇ ਖਾਣ ਪੀਣ ਵੀ ਚੇਂਜ ਹੁੰਦਾ। ਤੇ ਥੋੜ੍ਹਾ ਇਫੈਕਟ ਪੈਂਦਾ ਹੀ ਹੈ ਇਨਸਾਨ ਤੇ।
ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ। ਅੱਜ ਕੱਲ੍ਹ ਤਾਂ ਵੈਸੇ ਵੀ ਦੇਖੋ ਕਿੰਨਾ ਜ਼ਿਆਦਾ ਮਤਲਬ ਹੋ ਗਿਆ ਨਾ ਉਹ ਮ ਮਤਲਬ ਇੱਕ ਤਾਂ ਸਾਨੂੰ ਆਪਦਾ ਖਾਣ ਪੀਣ ਦਾ ਵੀ ਧਿਆਨ ਰੱਖਣਾ ਚਾਹੀਦਾ ਉਹਦੇ ਵਿੱਚ ਔਰ ਕੱਪੜੇ ਵੀ ਦੇਖੋ ਉਸ ਹਿਸਾਬ ਤੋਂ ਪਾਉਣੇ ਚਾਹੀਦੇ ਹੈ।
ਹਾਂ ਉਹ ਤਾਂ ਹੈ ਸਾਰਾ ਕੁਝ ਬੰਦਾ ਨਾ ਮੈਨੇਜ ਕਰਕੇ ਚਲੇ ਨਾ। ਤੇ ਫਿਰ ਠੀਕ ਹੁੰਦਾ ਏਦਾਂ ਯਕਦਮ ਹਮ ਹਰ ਇੱਕ ਚੀਜ਼ ਕੋਈ ਚੇਂਜ ਨਹੀਂ ਕਰ ਸਕਦੇ। ਕੋਈ ਵੀ ਚੀਜ਼ ਹੋਵੇ ਜੇ ਆਪਾਂ ਯਕਦਮ ਚੈਨ ਕਰਾਂਗੇ ਤਾਂ ਉਹ ਫਿਰ। ਮੁਸ਼ਕਿਲ ਹੁੰਦਾ।
ਬਿਲਕੁਲ ਬਿਲਕੁਲ।
ਦੇਖੋ ਬਾਡੀ ਨੂੰ ਵੀ ਜੇ ਆਪਾਂ ਹੌਲੀ ਹੌਲੀ ਸਿਗਨਲ ਦੇਵਾਂਗੇ ਤਾਂ ਬਾਡੀ। ਸਮਝਦੀ ਹੈ ਉਸ ਚੀਜ਼ ਨੂੰ ਤੇ ਫਿਰ ਉਹ ਚੇਂਜ ਹੁੰਦੀ ਹੈ। ਤੇ ਬੋਡੀ ਨੂੰ ਯਕਦਮ ਜਇਨ ਕਰਾਂਗੇ ਤੇ ਉਹ ਰਿਐਕਟ ਇੰਨਾ ਜਲਦੀ ਨਹੀਂ ਬਾੜੀ ਕਰ ਸਕਦੀ।
ਬਿਲਕੁਲ ਬਿਲਕੁਲ ਇਹ ਤਾਂ ਬਿਲਕੁਲ ਤੁਸੀਂ ਮਤਲਬ ਉਹ। ਕਿਹਾ ਆ ਕਿ ਮਤਲਬ ਹੁਣ ਜੇਖੋ ਜਿਵੇਂ ਮੌਸਮ ਚੇਂਜ ਹੁੰਦਾ ਹੈ ਤਾਂ ਕਈ ਵਾਰ ਸਾਡਾ ਜਿਵੇਂ ਤੁਸੀਂ ਕਿਹਾ ਬਰਸਾਤਾਂ ਹੈ ਤਾਂ ਬਰਸਾਤਾਂ ਵਿੱਚ ਖਾਣ ਪੀਣ ਦਾ ਵੀ ਥੋੜ੍ਹਾ ਜਿ ਮਤਲਬ ਬਾਹਰ ਦੀ ਚੀਜ਼ਾਂ ਸਾਨੂੰ ਨਹੀਂ ਖਾਣੀ ਚਾਹੀਦੀਆਂ। ਕਿਉਕਿ ਉਹ ਤੁਹਾਨੂੰ ਪਤਾ ਉਹਦੇ ਨਾਲ ਵੀ ਮਤਲਬ ਹੋ ਜਾਂਦੇ ਨੇ ਮੱਛ ਮੱਛਰ ਵਗੈਰਾ ਕਿੰਨੇ ਹੁੰਦੇ ਨੇ। ਬਾਰਿਸ਼ਾਂ ਦੇ ਮੌਸਮ ਕੀੜੇ ਮਕੌੜੇ ਤਾਂ ਆਪਾਂ ਨੂੰ ਬਾਹਰ ਦਾ ਥੋੜ੍ਹਾ ਜਿਹਾ। ਖਾਣਾ ਨਹੀਂ ਖਾਣਾ ਚਾਹੀਦਾ ਉਹਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਫਿਰ ਇਨਫੈਕਸ਼ਨ ਵਗੈਰਾ ਹੋਣ ਦਾ ਡਰ ਹੁੰਦਾ।
ਹਾਂ ਇਹ ਤਾਂ ਚੱਕਰ ਹੈ ਕੋ ਗਰਮੀ ਦੇ ਹਣ ਤਾਂ ਮੱਛਲ ਮੁੱਛਲ ਹੋ ਜਾਂਦਾ ਕਾਫੀ। ਤੇ ਫਿਰ ਮੱਛਰ ਦੇ ਉੱਡ ਕੇ ਆਉਂਦਾ ਹੈ ਜਾਂ ਇਨਸਾਨਾਂ ਨੂੰ ਕੱਟਦਾ ਹੈ ਜਾਂ। ਕਿਸੇ ਚੀਜ਼ ਤੇ ਬੈਂਦਾ ਤੇ ਉਹ ਫਿਰ ਬਰਾਬਰਮ ਆਦਾ ਇਸਾਨ ਨੂੰ ਬਸ ਸਾਫ਼ ਸਫ਼ਾਈ ਹੋਵੇ ਨਾ ਤੇ ਲੋਕ ਅੱਜ ਕਲ ਗੰਦ ਵੀ ਬੜਾ ਪਾਉਂਦੇ ਨੇ ਨਾ ਆਪੇ ਕਿ ਐਵੇਂ ਪੈਗਟ। ਕੋਈ ਵੀ ਚੀਜ਼ਾਂ ਯੂਜ ਕੀਤੀਆਂ ਹੋਵੇ ਸੁੱਟ ਦਿੰਦੇ ਨੇ ਓਪਨ ਹੀ। ਫਿਰ ਉੱਥੇ ਹਰ ਚੀਜ਼ ਬਹਿੰਦੀ ਹੈ ਤੇ ਜਿੱਦਾਂ ਪੱਖੀਆਂ ਬਣਦੀਆਂ ਜਾਂ ਮੱਛਰ ਬਣਦੇ ਹਨ ਉਹ ਫਰੂਟ ਵੀ ਇੱਕ ਉੱਥੋਂ ਗੰਦਗੀ ਤੋਂ ਬਹਿ ਕੇ ਦੂਜੀ ਜਗ੍ਹਾ ਜਾ ਕੇ ਬਹਿੰਦੇ ਨੇ ਤੇ ਉੱਥੋਂ ਫਿਰ ਕੰਮ ਵੱਧਦਾ ਹੀ ਜਾਂਦਾ।
ਬਿਲਕੁਲ ਬਿਲਕੁਲ ਫਿਰ ਹੁਣ ਉਹੀ ਹੁੰਦਾ ਨਾ ਫਿਰ ਆਪਾਂ ਨੂੰ ਸਾਫ਼ ਸਫਾਈ ਦਾ ਵੀ ਬਾਰਸ਼ ਦੇ ਮੌਸਮ ਵਿੱਚ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਹੈ ਫਿਰ ਕੀ ਨਹੀਂ ਤਾਂ ਕੀੜੇ ਮੱਛਰ ਮਕੌੜੇ ਆਉਂਦੇ ਨੇ ਘਰੇ ਦੇ ਅੰਦਰ ਤਾਂ ਸਾਨੂੰ ਮਤਲਬ ਜਾਲੀ ਵਾਲੇ ਬੂਏ ਲਾਉਣੇ ਚਾਹੀਦੇ ਆ ਆਪਦੇ ਘਰੇ ਵਿੱਚ ਤਾਂ ਕਿ ਮਤਲਬ ਚਲੋ ਰੋਸ਼ਨੀ ਤਾਂ ਆਏਏ। ਪਰ ਮੱਖੀ ਮੱਛਰ ਅੰਦਰ ਕੋਈ ਨਾਏ। ਤਾਂ ਥੋੜਾ ਜਹਾ ਬਸ ਜਿਵੇਂ ਆਪਾਂ ਸਫ਼ਾਈ ਕਰਦੇ ਹਾਂ ਤਾਂ ਫਰਨੈਲ ਦਾ ਪੋਚ ਚਲਾਈਏ ਵਧੀਆ ਪੈਂਦਾ ਉਹਦੇ ਨਾਲ ਵੀ ਥੋੜ੍ਹਾ ਜਿਹਾ ਹੁੰਦਾ।
ਕਿ ਮੱਖੀ ਮੱਛਰ ਨੀ ਆਉਂਦੇ।
ਇਹ ਤੇ ਹੈ ਜਾਂ ਜਿੱਥੇ ਅਸੀਂ ਸਾਡੇ ਘਰ ਦੇ ਕੋਲ ਜਾਂ ਕਿਤੇ ਜਿੱਥੇ ਪਾਣੀ ਜ਼ਿਆਦਾ ਜਾਂ ਚ ਚਿੱਕੜ ਇਕੱਠਾ ਹੁੰਦਾ ਉੱਥੋਂ ਮੱਛਰ ਪੈਦਾ ਹੋ ਜਾਂਦਾ ਚਿੱਕੜ ਵਿੱਚੋਂ ਪਾਣੀ ਵਿੱਚ
ਬਿਲਕੁਲ ਬਿਲਕੁਲ।
ਤੇ ਉੱਥੋਂ ਮੱਛਰ ਜਾਦਾ ਪੈ ਪੈਦਾ ਹੁੰਦਾ ਤੇ ਇਸ ਗੱਲ ਇਹ ਕਿ ਆਪਣੇ ਘਰ ਦੇ ਆਸੇ ਪਾਸੇ ਅ ਨਾ ਪਾਣੀ ਇਨਾ ਇਕੱਠਾ ਹੋਣ ਦਿਓ ਨਾ ਜ਼ਿਆਦਾ ਚਿੱਕੜ ਇਕੱਠਾ ਹੋਣ ਦਿਓ। ਜਿਹੜੀ ਨਾਲੀ ਨੂੰਲੀ ਆ ਉਹ ਚੈੱਕ ਕਰਦੇ ਰਹੋ ਕਿ ਹਾਂ ਜੋ ਵੀ ਪਾਣੀ ਆ ਰਿਹਾ। ਨਾਲੀ ਪ੍ਰੋਪਰ ਬਹਿ ਕੇ ਜਾ ਰਿਹਾ ਨਾ, ਜਿਆਦਾ ਰੁਕ ਤਾਂ ਨੀ ਰਹਿ ਜਰਨਾਲੀ ਤੋਂ ਬਲਾਕ ਹੋ ਜਾਏ ਤੇ ਫਿਰ ਉੱਥੋਂ ਦੀ ਫਿਰ ਪਾਣੀ ਇਕੱਠਾ ਹੋ ਜਾਂਦਾ, ਚਿੱਕੜ ਇਕੱਠਾ ਹੋ ਜਾਂਦਾ ਤਾਂ ਉਥੇ ਅਕਸਰ ਬੰਦਾ ਤਾਂ ਫਿਰ ਸਾਰੇ ਫਿਰਦਾ
ਬਿਲਕੁਲ-ਬਿਲਕੁਲ, ਨਈ ਐ ਤਾਂ ਬਿਲਕੁਲ ਤੁਸੀਂ ਠੀਕ ਕਿਆ ਦੇਖੋ ਖਾਨ ਪੀਨ ਦਾ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਚਾਈਦਾ ਹੋਰ ਇਹ ਵੀ ਸਾਫ਼-ਸਫ਼ਾਈ ਦਾ ਵੀ ਥੋੜ੍ਹਾ ਜਿਹਾ ਮ ਮੌਸਮ ਚੇਂਜ ਹੁੰਦਾ ਤਾਂ ਸਾਨੂੰ ਧਿਆਨ ਇੱਕ ਹੁੰਦੇ ਨੇ ਬੱਚੇ ਯਾ ਬਜ਼ੁਰਗ ਹੁੰਦੇ ਨੇ ਓਨਾਂ ਨੂੰ ਵੀ ਥੋੜ੍ਹੀ ਜੀ ਅਪਨੀ ਸਿਹਤ ਦਾ ਧਿਆਨ, ਮੌਸਮ ਚੇਂਜ ਹੁੰਦਾ ਤਾਂ ਧਿਆਨ ਰੱਖਣਾ ਚਾਈਦਾ।
ਹਾਂ ਇਹ ਤਾਂ ਵੀ ਹੈ ਕਿ ਜਿੱਦਾਂ ਮੌਸਮ ਚੇਂਜ ਹੁੰਦਾ ਤੇ ਆਪਾਂ ਨੂੰ ਫਿਰ ਉਸ ਹਿਸਾਬ ਨਾਲ ਖਾਨ-ਪੀਨ ਕਰਨਾ ਚਾਈਦਾ ਮੌਸਮ ਦੇ। ਸਾਵ ਨਾਲੀ ਤੇ
ਹੁਣ ਜਿਵੇਂ ਜਾਦਾ ਅਗਰ ਬਿਲਕੁਲ-ਬਿਲਕੁਲ ਮੈਂ ਤੇ ਜਿਵੇਂ ਜਿਆਦਾ ਗਰਮੀ ਹੁੰਦੀ ਐ ਤਾਂ ਗਰਮੀ 'ਚ ਆਪਾਂ ਦੇਖੋ ਲੂ ਚਲਦੀ ਐ। ਗਰਮੀ ਵੀ ਕਿੰਨੀ ਹੁੰਦੀ ਐ ਤੇ ਓਦੇ ਵਿੱਚ ਤਾਂ ਸਾਨੂੰ ਲੱਗਦਾ ਕਿ ਮਤਲਬ ਆਪਾਂ ਪਾਣੀ ਜਾਦਾ ਪੀਏ। ਓਦੇ ਨਾਲ ਦੀਜਹਾਜੇਸ਼ਨ ਹੁੰਦਾ ਸਾਨੂੰ, ਗਰਮੀ ਲੱਗਦੀ ਐ ਤਾ। ਫਿਰ ਸ ਸਾਡਾ ਦਿਲ ਕਰਦਾ ਕਿ ਠੰਡੀ-ਠੰਡੀ ਚੀਜ਼ਾਂ ਜਿਵੇਂ ਨਿੰਬੂ ਪਾਣੀ ਪੀਏ ਛਾਜ ਪੀਏ, ਲੱਸੀ ਪੀਏ ਕਿੰਨੀ ਵਧੀਆ ਲੱਗਦੀ ਐ।
ਹਾਂ ਬੋਤ ਸਈ ਕਿਹਾ ਤੁਸੀਂ, ਦੇਖੋ ਜਿੱਦਾਂ ਆਪਾਂ ਹੁਨ ਗਰਮੀ ਪੈ ਰੀ ਐ ਤੇ ਗਰਮੀ ਪੈਂਦੀ ਤਾਂ ਆਪਾਂ ਬਾਰੋਂ ਕਿਥੋਂ ਆਨੇ ਆਂ ਮੋ ਸਾਡੇ ਬੋਡੀ ਪੂਰੀ ਹੀਟ ਕਰਦੀ, ਇੰਨੀ ਗਰਮ ਹੋਈ ਹੁੰਦੀ ਐ ਤਾਂ ਆਪਾਂ ਬਾਰੋਂ ਜਾ ਇਕਦਮ ਅੰਦਰ ਆਂਦੇ ਆ ਤੇ ਜਾਂ ਡਾਇਰੈਕਟ ਆ ਕੇ ਕਰਦੇ ਆਂ ਏ ਸੀ ਥੱਲੇ ਆ ਕੇ ਬਹਿ ਜਾਂਦੇ ਆਂ ਤਾਂ ਉੱਥੋਂ ਨਾਲ ਦੀ ਆਪਾਂ ਫਰਿੱਜ ਦਾ ਠੰਡਾ ਪਾਣੀ ਬਰਫ਼ ਵਾਲਾ ਲੈ ਕੇ ਪ ਪੀ ਦਿੰਦੇ ਆ ਓਦੇ ਨਾਲ ਸਾਡੀ ਬਾਡੀ ਇਕਦਮ ਚੇਜ ਹੁੰਦੀ ਐ ਕਿ ਇਕਦਮ ਬਾਡੀ ਗਰਮ ਹੋਈ ਹੁੰਦੀ ਐ ਤੇ ਇਕਦਮ ਬਾਡੀ ਦਾ ਟੈਂਪਰੇਚਰ ਠੰਡਾ ਹੋ ਜਾਂਦਾ ਤੇ ਓ ਫੇਰ ਬਾਡੀ ਕਨਫਿਊਜ ਹੋ ਜਾਂਦੀ ਓਥੇ ਦੇਖੋ ਠੰਡਾ ਪਾਣੀ ਪੀਂਦੇ ਆ ਅਸੀਂ ਬਰਫ਼ ਵਾਲਾ, ਫਰਿੱਜ ਵਾਲਾ। ਉੰਦੇ ਨਾਲ ਸਾਡਾ ਗਲਾ ਖ਼ਰਾਬ ਹੋ ਜਾਂਦਾ, ਵੋਇਸ ਚੇਂਜ ਹੋ ਜਾਂਦੀ ਐ ਸਾਡੀ। ਤੇ ਤਬੀਅਤ ਖ਼ਰਾਬ ਹੋ ਜਾਂਦਾ। ਇਹ ਚ ਬਾੜੀ ਨੂੰ ਜਾਂ ਬੁਖਾਰ ਹੋ ਜਾਂਦਾ ਇਨਸਾਨ ਨੂੰ ਹਨਾ। ਤੇ ਜੇ ਕਿਥੋਂ ਬੰਦਾ ਬਾਰੋਂ ਆ ਰੇਆ ਇੰਨੀ ਗਰਮੀ ਵਿੱਚ ਆ ਰੇਆ ਤੇ ਪਹਿਲੇ ਇਦਾਂ ਨੋਰਮਲ ਥੋੜਾ ਬੈਠੇ। ਫਿਰ ਜਾ ਕੇ ਆਸਤੇ-ਆਸਤੇ ਬਾਡੀ ਲੈ ਠੰਡੀ ਹੁੰਦੀ ਐ ਅਪਨੀ। ਤੇ ਫਿਰ ਜਾ ਕੇ ਅਸਤੇ-ਅਸਤੇ ਪੱਖੇ ਯਾ ਏ ਸੀ ਥੱਲੇ ਬਏ ਫੇਰ ਨਾਰਮਲ ਪਾਣੀ ਪੀਏ। । ਉਸ ਤੋਂ ਬਾਦ ਜੋ ਵੀ ਨਿੰਬੂ ਪਾਣੀ ਪੀਨਾ, ਜੋ ਵੀ ਠੰਡੀ ਹੋਰ ਚੀਜ਼ ਪੀਨੀ ਓ ਪੀ ਲਵੇ।
ਨਈ ਓ ਤਾਂ ਬਿਲਕੁਲ ਠੀਕ ਕਿਹਾ ਤੁਸੀਂ ਫਿਰ ਉਦੇ ਨਾਲ ਕੀ ਹੁੰਦਾ। ਸਾਡਾ ਮਤਲਬ ਓ ਹੈਲਥ ਖ਼ਰਾਬ ਨਹੀਂ ਹੁੰਦੀ ਨਾ, ਸਾਡਾ ਸਿਹਤ ਵੀ ਵਧੀਆ ਰਹਿੰਦੀ ਐ ਓਦੇ ਨਾਲ। ਤਾਂ ਮੈਨੂੰ ਤਾਂ ਏਈ ਲੱਗਦਾ ਐ ਕਿ ਮਤਲਬ ਕਿ ਆਪਦਾ ਜਿਵੇਂ ਜਿਵੇਂ ਮ ਮੌਸਮ ਚੇਂਜ ਹੁੰਦਾ ਐ ਉਨ ਬੰਦੇ ਨੂੰ ਆਪਦੀ ਓਨਾਂ ਧਿਆਨ ਰੱਖਣਾ ਚਾਈਦਾ ਐ ਕਿਉਂਕਿ ਕਈ ਵਾਰ ਹੁੰਦਾ ਮੌਸਮ ਚੇਂਜ ਨਾਲ ਜਿਵੇਂ ਜਾਦਾ ਸ ਸਰਦੀ ਹੁੰਦੀ ਐ ਸਰਦੀ ਵਿੱਚ ਵੀ ਆਪਾਂ ਨੂੰ ਜਿਵੇਂ ਆਪਾਂ ਧੁੱਪ 'ਚ ਬੈਨੇ ਆਂ, ਗਰਮੀ 'ਚ ਸਾਨੂੰ ਓ ਧੁੱਪ ਵਧੀਆ ਨੀ ਲੱਗਦੀ ਔਰ ਸਰਦੀਆਂ ਵਿੱਚ ਤੁਸੀਂ ਦੇਖਿਆ ਹੋਏਗਾ ਓਈ ਧੁੱਪ ਸਾਨੂੰ ਵਧੀਆ ਲੱਗਦੀ ਐ ਕਿਉਂਕਿ ਅ ਆਪਾਂ ਗਰਮੀਆਂ, ਸਰਦੀਆਂ ਵਿੱਚ ਠੰਡ ਲੱਗਦੀ ਐ ਤਾਂ ਆਪਾਂ ਧੁੱਪ ਵਿੱਚ ਜਾਂਨੇ ਆਂ। ਫੇਰ ਗਰਮ ਚੀਜ਼ਾਂ ਵੀ ਖਾਂਦੇ ਆਂ, ਓਦੇ ਮੌਸਮ ਦੇ ਅਕੋਰਡਿੰਗ ਗਰਮ ਕੱਪੜੇ ਵੀ ਪਹਿਨਦੇ ਆਂ ਤੁਹਾਨੂੰ ਪਤਾ ਈ ਐ, ਗਰਮ ਚੀਜ਼ਾਂ ਜਿਵੇਂ ਪੰਜੀਰੀ ਵਗੈਰਾ ਬਨਾਂਦੇ ਆਂ ਘਰ ਵਿੱਚ ਓ ਖਾ ਲਈ ਯਾ ਲੱਡੂ ਵੱਡੂ ਜੇੜੇ ਵੀ ਹੁੰਦੇ ਨੇ ਔਰ ਡਰਾਈ ਫਰੂਟ ਵਗੈਰਾ ਜਾਦਾ ਖਾਂਦੇ ਨੇ ਲੋਕ।
ਹਂ, ਔਰ ਗਰਮੀ ਵਿੱਚ ਨਾਂ, ਸਰਦੀ ਵਿੱਚ ਨਾਂ ਅਕਸਰ ਬੰਦਾ ਜ਼ਿਆਦਾ ਜਿਆਦਾਤਰ ਚੀਜ਼ਾਂ ਖਾ ਲੈਂਦਾ ਗਰਮ ਚੀਜ਼ਾਂ, ਚਾਹ ਪੀ ਲਵੇ ਦੋ-ਤਿੰਨ ਵਾਰ ਤੇ ਗਰਮ ਚੀਜ਼ਾਂ ਖਾ ਲੈਂਦਾ ਬੰਦਾ। ਗਰਮੋ ਰੋਟੀ ਖਾਂਦਾ ਏ, ਠੀਕ ਐ ਨਾਂ ਪਰ ਗਰਮੀ ਵਿੱਚ ਇੰਨਾ ਕੁਛ ਕੁਛ ਨੀ ਹੋਤਾ, ਨਾਂ ਚਾਹ ਪੀਣ ਹੁੰਦੀ ਜ਼ਿਆਦਾਤਰ, ਬਸ ਕੁਛ ਪੀਣ ਨੂੰ ਜੇ ਮਿਲੇ ਤੇ ਬਸ ਠੰਡਾ ਕੁਛ ਮਿਲਜੇ ਪੀਣ ਵਾਸਤੇ, ਰੋਟੀ ਵੀ ਇਨੀਂ ਨੀਂ ਖਾਣ ਹੁੰਦੀ। ਗਰਮੀ ਚ ਸਰਦੀ ਚ ਚਲੋ ਠੀਕ ਐ, ਸਰਦੀ ਬੈਸਟ ਲੱਗਦੀ ਐ ਮੇਰੇ ਅਕੋਡਿੰਗ। ਕਿ ਜਾਂ ਮੈਨੂੰ ਵਧੀਆ ਲੱਗਦੀ ਸਰਦੀ ਤਾਂ ਕਰਕੇ।
ਨ੍ਹੀਂ ਉਹ ਤਾਂ ਕਰਦੀ ਫ ਗੱਲ ਸਾਡੀ ਠੀਕ ਐ। ਇਹ ਵਧੀਆ ਮੈਂ ਤਾਂ ਕਹਿੰਣੀ ਆਂ, ਦੇਖੋ ਹਰ ਕਿਸੇ ਦਾ ਮੌਸਮ ਦੇ ਅਕੋਰਡਿੰਗ ਅਪ ਹਰ ਚੇਂਜ ਹੁੰਦਾ ਹੀ ਰਹਿੰਦਾ ਐ, ਵੈਦਰ ਵੀ ਚੇਂਜ ਹੁੰਦਾ। ਉਹਦੇ ਬੰਦੇ ਦੀ ਸਕਿੰਨ ਦਾ ਵੀ ਫ਼ਰਕ ਪੈਂਦਾ, ਕਈ ਲੋਕਾਂ ਦੀ ਸਕਿੰਨ ਡਰਾਏ ਹੋ ਜਾਂਦੀ ਏ ਜਾਂ ਕੁਛ ਹੁੰਦੀ ਸਰਦੀਆਂ ਵਿੱਚ ਤੁਸੀਂ ਵੇਖਿਆ ਹੋਏਗਾ, ਸਕਿੰਨ ਵੀ ਸਾਡੀ ਡਰਾਏ ਹੋ ਜਾਂਦੀ ਐ।
ਹਾਂ ਉਹ ਤਾਂ ਹੈਗਾ ਦੇਖੋ। ਹਰ ਚੀਜ਼ ਆਪਣੇ ਟਾਈਮ ਤੇ ਸਹੀ ਹੁੰਦੀ ਐ। ਹਰ ਚੀਜ਼ ਦਾ ਟਾਈਮ ਹੁੰਦਾ, ਸਰਦੀ ਵੀ ਜ਼ਰੂਰੀ ਏ ਇਨਸਾਨ ਨੂੰ। ਲਈ ਗਰਮੀ ਵੀ ਜ਼ਰੂਰੀ ਐ ਮੌਸਮ ਨਾਲ ਇਨਸਾਨ ਨੂੰ ਥੋੜ੍ਹਾ ਆਪਣਾ ਰਹਿਣ-ਸਹਿਣ ਚੇਂਜ ਕਰਨਾ ਚਾਈਦਾ। ਫਿਰ ਇਨਸਾਨ ਨੂੰ ਕੋਈ ਜ਼ਿਆਦਾ ਪ੍ਰੋਬਲਮ ਨਈਂ ਆਂਦੀ ਤਾਂ ਇਨਸਾਨ ਅੱਛੇ ਤਰੀਕੇ ਨਾਲ ਰਹਿ ਸਕਦਾ ਫਿਰ।
ਬਿਲਕੁਲ ਬਿਲਕੁਲ, ਠੀਕ ਕਿਹਾ ਤੁਸੀਂ। ਚਲੋ ਵਧੀਆ ਐ ਨਾਂ ਤਾਂਦੋਂ ਨਾਲ ਗੱਲ ਹੋਈ ਤਾਂ ਪਤਾ ਲੱਗਿਆ ਕਿ ਮੌਸਮ ਚੇਂਜ ਹੁੰਦਾ ਤਾਂ ਕਿੰਨੇ ਮਤਲਬ ਉਹਦੇ ਉਹ ਹੁੰਦੇ ਨੇਂ, ਸਾਈਡ ਇਫੈਕਟ ਵਗੈਰਾ ਵੀ ਹੁੰਦੇ ਨੇਂ। ਤੁਹਾਨੂੰ ਪਤਾ ਈ ਏ, ਪਰ ਉਹ ਵੀ ਐ, ਤਾਂ ਆਪਾਂ ਨੂੰ ਧਿਆਨ ਰੱਖਣਾ ਚਾਈਦਾ ਵੀ ਸਿਹਤ ਦਾ ਖਾਣ-ਪੀਣ ਦਾ ਤੇ ਕੱਪ ਜਿਹੜੇ ਆਪਾਂ ਕੱਪ ਕੱਪੜੇ-ਕੁੱਪੜੇ ਪਹਿਨਦੇ ਆਂ, ਉਹਨਾਂ ਦਾ ਸਭਨਾਂ ਦਾ ਧਿਆਨ ਰੱਖ
ਤੇ ਜ਼ਿਆਦਾਤਰ ਬਜ਼ੁਰਗ ਬੰਦਿਆਂ ਨੂੰ ਓਲਡ ਏਜ ਬੰਦਿਆਂ ਨੂੰ ਜਾਂ ਬੱਚਿਆਂ ਨੂੰ ਜ਼ਿਆਦਾ ਪ੍ਰੋਬਲਮ ਆਂਦੀਆਂ ਸਰਦੀ ਵਿੱਚ ਕਿ ਉਹ ਆਪਣਾ ਬੱਚੇ ਧਿਆਨ ਨੀਂ ਰੱਖਦੇ, ਬਿਮਾਰ ਹੁੰਦੇ ਬਜ਼ੁਰਗ ਬਦੇ ਵੀ ਮੰਨਦੇ ਨੀਂ ਕਈ ਵਾਰ ਗੱਲ ਤੇ ਉਹ ਫਿਰ ਬਿਮਾਰ ਹੋ ਜਾਂਦਾ ਉਹਨਾਂ ਦਾ ਔਖਾ ਹੁੰਦਾ ਫਿਰ ਟੇਕ ਕੇਅਰ ਕਰਨਾ ਕਿ ਨੌਜਵਾਨ ਤਾਂ ਚਲੋ ਥੋੜ੍ਹਾ ਉਹ ਸਹਿ ਲੈਂਦਾ ਆ, ਦੁੱਖ ਤਕਲੀਫ਼ ਤੇ ਬਟ ਬੱਚਿਆਂ ਦਾ, ਬਜ਼ੁਰਗਾਂ ਦਾ ਥੋੜਾ ਔਖਾ ਹੁੰਦਾ।
ਬਿਲਕੁਲ ਬਿਲਕੁਲ, ਠੀਕ ਕਿਆ। ਤੁਸੀਂ ਇਹ ਗੱਲ ਤਾਂ ਬਿਲਕੁਲ ਠੀਕ ਕ
ਣਾ ਚਾਹੀਦਾ ਬੱਚਿਆਂ ਦਾ। ਬਜ਼ੁਰਗ ਹੁੰਦੇ ਸਿਆਣੇ ਬਟ ਫਿਰ ਵੀ ਜਾਣ ਬੁਝ ਕੇ ਕੁਛ ਗਲਤੀਆਂ ਕਰ ਦਿੰਦੇ ਤਾਂ ਕਰਕੇ ਫੇਰ ਨੌਜਵਾਨਾਂ ਨੂੰ ਥੋੜਾ ਆਂਦਾ।
ਬਿਲਕੁਲ ਬਿਲਕੁਲ, ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਸਤਿ ਸ਼੍ਰੀ ਅਕਾਲ।